ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਐ?
ਵਧੀਆ ਜੀ ਹੋਰ ਸੁਣਾਓ? ਠੀਕ ਉਹ
ਹਾਂਜੀ ਹਾਂਜੀ ਤੁਸੀਂ ਸੁਣਾਓ ਤੁਸੀਂ ਕਿਥੇ
ਵਧੀਆ ਜੀ ਅੱਜ ਬਸ ਤੁਸੀਂ ਇੱਕ ਦਿਨ ਉਹ ਖੋਲ ਸੀ ਨਾ ਚਾਵਲ ਖਿਲਾਏ ਸੀ ਲੱਸੀ ਵਾਲੇ ਫਿਰ ਮੈਂ ਆਈ ਸੀ
ਹਾਂਜੀ ਹਾਂਜੀ ਉਹ ਤੇ ਮੇਰੀ ਲੱਸੀ ਬੱਚੀ ਹੋਈ ਸੀ ਤੇ ਬੱਚੇ ਕਹਿੰਦੇ ਮੰਮੀ ਟੇਸਟੀ ਟੇਸਟੀ ਕੋ ਚੱਜ ਘੱਟਾਂ ਬਚਾ ਖਾਣ ਨੂੰ ਦਿਲ ਕਰਦਾ ਪਿਆ ਫਿਰ ਮੈਂ ਕਿਹਾ ਲੱਸੀ ਪਈ ਹੋਈ ਆ ਘੜੀ ਬਣਾਉਣ ਦਾ ਮੇਰੇ ਕੋਲ ਟਾਈਮ ਨੀ ਸੀ ਤੇ ਮੈਂ ਪਿਆਜ ਆਲੂ ਚੀਰੇ ਤੜਕਾ ਲਾਇਆ ਤੇ ਲੱਸੀ ਵਾਲ ਚਾਵਲ ਬਣਾ ਦਿੱਤੇ ਉਹਨਾਂ ਨੇ
ਹਾਂ ਚਲੋ ਇੱਕ ਵਾਰ ਨਾ ਤੁਸੀਂ ਮੈਨੂੰ ਦੱਸ ਦਓ ਮੇਰਾ ਵੀ ਮਨ ਕਰਦੇ ਕੁਛ ਹਲਕਾ ਖਾਵਾਂ ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਦੀ ਹਾਂ ਉਹ ਤੁਸੀਂ ਕਿਵੇਂ ਬਣਾਏ ਸੀ
ਉਹ ਨਾ ਚੋਲਾਂ ਨੂੰ ਤੇ ਪਹਿਲਾਂ ਭਿਉਕ ਰੱਖਓ ਸਾਈਡ ਤੇ ਰੱਖ ਦੋ
ਸਚਿੰਨ ਦੇ
ਅੱਧਾ ਘੰਟਾ ਰੱਖ ਚਾਵਲ ਤੁਸੀਂ ਹੁਣ ਵੇਖੋ ਜੇ ਤੁਸੀਂ ਦੋ ਤਿੰਨ ਮੈਂਬਰ ਹੋ ਤੇ ਇੱਕ ਕੋਲੀ ਵੀ ਭਿਓ ਲਵੋ ਇੱਕ ਕੁਲੀ ਨਾ ਫੁੱਲ ਜਾਂਦੇ ਨਾ ਚਿੜੀ ਵਾਂਗੂ ਬਣਦੇ ਨੇ
ਅੱਛਾ
ਤੇ ਤੁਸੀਂ ਪਹਿਲਾਂ ਤੇ ਲਗਾ ਲਓ ਜਿਹੜੇ ਅਸੀਂ ਵੇਖ ਰਹੇ ਸਨ ਇਧਰ ਅਦਰਕ ਲਸਣ ਜਿਵੇਂ ਕੜੀ ਨੂੰ ਜਾਂ ਸਬਜੀ ਨੂੰ ਜਿਵੇਂ ਤੜਕਾ ਲਗਾਨੇ ਆ ਮਤਲਬ ਕਿ ਉਹ ਲੰਬੇ ਲੰਬੇ ਚੀਰਨੇ ਆ ਬਰੀਕ ਬਰੀਕ ਲੰਬੇ ਲੰਬੇ ਲੰਬੇ ਮੂੰਹ ਨ ਕਰਨੇ ਮੂੰਹ ਕੋਈ ਤ੍ਹਾਂ ਲਸਣ ਵੀ ਬਰੀਕ ਬਰੀਕ ਕਰ ਲੋ ਹਰੀ ਮਿਰਚ ਕਰ ਲਓ ਅਦਰਕ ਮਤਲਬ ਜੋਤਮਾ ਤੜਕੇ ਚ ਅੱਛਾ ਜ ਰਸਤਾ ਬ ਪਾਣਾ ਮੇਥਰੇ ਪਾਣੇ ਸਾਬਤ ਲਾਲ ਮਿਰਚ ਪਾ ਲੋ ਜਿਹੜੀ ਸੁੱਕੀ ਆਈ ਲਾਲ ਮਿਰਚ ਹੁੰਦੀ
ਹਾਂਜੀ ਹਾਂਜੀ ਸੁੱਕੀ ਲਾਲ ਮਿਰਚਾਂ ਲੰਬੇ ਲ ਹ
ਹਾਂ ਹਾਂ ਉਹ ਪਾਾਲੋ ਜਨਾਂ ਨੇ ਕੱਲ ਨੂੰ ਮਤਲਬ ਕਿ ਪਿੰਕ ਪਿੰਕ ਕਰਨਾ ਨਾ ਜ਼ਿਆਦਾ ਉਹ ਕਰਨਾ ਜ਼ਿਆਦਾ ਵੀ ਨੀ ਕਰਨਾ ਕੱਚਾ ਵੀ ਤਾਂ ਮਤਲਬ ਮਸਾਲਾ ਵਗੈਰਾ ਪਿੰਕ ਪਿੰਕ ਕੱਲਰ ਦਾ
ਠੀਕ ਠੀਕ ਜੀਕ
ਤੇ ਫਿਰ ਤੁਸੀਂ ਲੱਸੀ ਪਾ ਦੋ
ਲੱਸੀ ਕਿੰਨੀ ਪਾਣੀ ਹੈ
ਲੱਸੀ ਤੁਸੀਂ ਮੰਨ ਲਓ ਜਿਵੇਂ ਇੱਕ ਕੌਲੀ ਹੈ ਤੇ ਦੋ ਤਿੰਨ ਕੌਲੀਆਂ ਪਾ ਸਕਦੇ ਹੋ ਖੱਟੀ ਨਹੀਂ ਹੋਣੀ ਚਾਹੀਦੀ ਖੱਟੀ ਹੈ ਇੱਕ ਕੁੜ ਲਸੀਫਾ ਤੇ ਨਾਲ ਪਾਣੀ ਪਾ ਲਵੋ ਜ ਅਸੀਂ ਮਤਲਬ ਠੀਕ ਠੀਕ ਹੈ ਤੇ ਫੇਰ ਕੱਲੀ ਲੱਸੀ ਪਾ ਦੋ ਤਿੰਨ ਚਾਰ ਕੋਲੀਆਂ ਪਾ ਲੋੋ ਖਿਚੜੀ ਵਾਂਗੂ ਬੰ ਚੋਲਾ ਵਾਂਗੂ ਨੀ ਬਣਾਉਣੇ ਆਪਾਂ ਖਿਚੜੀ ਵਾਂਗੂ ਬਣਾਉਣੇ ਜੇ ਤੇ ਤੁਸੀਂ ਚਾਵਲਾਂ ਵਾਂਗੂ ਬਣਾਣੇ ਹੈ ਤੇ ਉਹ ਡਬਲ ਪਾਏ
ਨਹੀਂ ਨਹੀਂ ਉਹ ਡਰਾ ਡਰਾਏ ਨਹੀਂ
ਹਾਂ
ਹਾਂ ਲਿਕੁਡ ਟਾਈਪ ਹੀ ਬਣਾਉਣੇ ਆ
ਹਾਂਜੀ ਹਾਂ ਹਾਂ ਉਹਥੇ ਤਾਂ ਫੇਰ ਖੁੱਲੀ ਲੱਸੀ ਮਤਲਬ ਖੁੱਲੀ ਲੱਸੀ ਪਾ ਲਓ ਜਾਂ ਖੁੱਲ੍ਹਾ ਪਾਣੀ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਲੱਸੀ ਦੇ ਨਾਲ ਜੇ ਤੁਹਾੀ ਲੱਸੀ ਖਤੀ ਹੈ ਤੇ ਦੋ ਕੋ ਬ ਦ
ਹਾਂਜੀ
ਫੇਰ ਉਸ ਤੋਂ ਬਾਅਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਬਾਈ ਮਤਲਬ ਇਹ ਨਾ ਹੈ ਕਿ ਚਾਵਲ ਭਜ ਜਾਂ ਕੁਛ ਤੇ ਫਿਰ ਦੋ ਸੀਟੀ ਜ਼ਿਆਦਾ ਨਹੀਂ ਦੋ ਸਿਟੀ ਤੋਂਵਾ
ਦੋ ਸੀਟ
ਹਾਂ ਦੋ ਸੀਟ ਦਵਾ ਕੇ ਪਾਪ ਨਹੀਂੀ ਕੱਢਣੀ ਕਿੰਨੀ ਦੇਰਏਗੀ ਨ ਪਰ ਫਿਰ ਜਦੋਂ ਪਾਪ ਨਿਕਲ ਹੈਗੀ ਚੰਗੀ ਤਰ੍ਹਾਂ
ਹਾਂਜੀ
ਖੋਲ ਕੇ ਖਰਚੇ ਚੰਗੀ ਤਰ੍ਹਾਂ ਮਤਲਬ ਜਿਵੇਂ ਆਪਾਂ ਵੇਟ ਕਰਦੇ ਹਾਂ ਕਿਸ ਚੀਜ਼ ਨੂੰ ਅੱਛਾ ਤਰ੍ਹਾਂ ਤੁਾਨੂੰ ਵੀਟ ਕਰਨਾ ਲਣਾ ਮਤਲਬ ਬੋਲੋ
ਹਾਂ ਠੀਕ ਹੈ ਬੜੇ ਮਤਲਬ ਸਵਾਦ ਲੱਗੇ ਸੀਿਆਵੇਂ ਲੱਗੇਿਆ ਅਸੀਂ ਕੜੀ ਚਾਵਲ ਖਾ ਰਹੇ ਹਾਂ
ਤਾਂ ਮੇਰਾ ਮਨ ਨੀ ਕਰਦਾ ਪ ਕਿ ਮੈਂ ਹੁਣੇ ਬਣਾ ਕੇ ਦੁਬਾਰਾਖਾਵਾਂ ਕਿਕ ਕਿੰਨੇ ਦਿਨ ਹੋ ਗ ਮੈਂ ਵੀ ਨੀ ਬਣਾ ਹ
ਹਾਂਜੀ ਬਸ ਬੱਚੇ ਪਰੇ ਕੁਛ ਬਣਾਓ ਮੈਂ ਕਿਹਾ ਚੱਲ ਆਈ ਬਣਾਉਣੀ ਹਾਂ ਆਸਾਨ ਵੀ ਇਨਾ ਟੈਮ ਵੀ ਨੀ ਲੱ
ਹਾਂਜੀ ਹਾਂਜੀ ਹਾਂਜੀ ਮਲੇ ਰੱਟੀ ਨੀ ਦੁਕਾਨੀ ਤੇ
ਹਾਂਜੀ ਹਾਂਜੀ ਬਿਲਕੁਲ ਰੋਟੀ ਤੇ ਬੜੀ ਗਰਮ ਹੀ ਲੱਗਦੀ ਹੈ ।
ਹਾਂ ਮੈਂ ਬੱਚਿਆਂ ਨੂੰ ਗਰਮ ਗਰਮ ਲਾ ਕੇ ਦਿੰਦੀ ਹਾਂ । ਮੈਨੂੰ ਮਹਿਸੂਸ ਵੀ ਨਾ ਹੈਗਾ ਗਰਮ ਗਰਮ ਜਿਹੜੀ ਹੈ ਨਾ ।
ਹਾਂਜੀ ਹਾਂਜੀ ਸਾਡੇ ਵੀ ਸਾਰੇ ਗਰਮ ਗਰਮ ਹੀ ਰੋਟੀ । ਖਾਂਦੇ ਨੇ ।
ਹਮ ਸੇ ਹੀ ਗੱਲ ਹੈ। ਫ ਦਿਲ ਨੀ ਕਰਦਾ ਕਿ ਦੁਬਾਰਾ ਬਣਾਓ ਰੋਟੀ । ਚੀਜ਼ਾਂ ਕੁ ਕਰੋ ਇਸ ਕਰਕੇ ।
ਦੁਪਹਿਰੇ ਕੀ ਬਣਾਇਆ ਸੀ?
ਦੁਪਹਿਰ ਟਾਈਮ ਲੱਸੀ ਬਣਾਇਆ ਸੀ ਲੱਸੀ ਆਲੂ ਮਟਰ ।
ਸ਼ਾਮ ਨੂੰ ਮਟਰ ਬਣਾਏ ਸੀ।
ਹਾਂ ਆਲੂ ਮਟਰ ਬਣਾਏ ਸੀ । ਨਾਲ ਗਰਮ ਗਰਮ ਫੁਲਕੇ ਲਾਏ ਤੋਂ ਖਾਏ ਨਾਲ ਥੋੜੇ ਚਾਵਲ ਵੀ ਬਣਾ ਲਏ।
ਚਾਵਲ ਤੇ ਗਰਮੀ ਚ ਖਾਧੇ ਜਾਂਦੇ ਨੇ।
ਘਰਦੇ ਜਾਂਦੇ ਜੇ ਚਾਵਲ ਖਾਂਦੇ ਖਾਂਦੇ ਤੁਸੀਂ ਦੋ ਗਲਾਸ ਪਾਣੀ ਪੀ ਲਿਆ ਨਾਂ ਤੇ ਚਾਵਲ ਉੱਥੇ ਹੀ ਛੁੱਟ ਜਾਂਦੇ ਆ ।
ਹਾਂਜੀ।
ਮੇਰੀ ਤੇ ਆਦਤ ਬੜੀ ਭੈੜੀ ਹੈ । ਜੇ ਮੈਂ ਦੋ ਤਿੰਨ ਮਤਲਬ ਪਾਣੀ ਪੀਵਾਂਗੀ ਤਾਂ ਪਿਆਸ ਕਿੰਨੀ ਲੱਗਦੀ ਹੈ । ਤਾਕਤ ਪੀਤੇ ਜਾਂਦੇ ਆ। ਫਿਰ ਮੇਰੀ ਰੋਟੀ ਵਿੱਚ ਛੁੱਟ ਜਾਂਦੀ ਆ। ਫਿਰ ਮੇਰੇ ਬੱਚੇ ਬੋਲਦੇ ਆ ਕਿ ਮੰਮੀ ਤੁਸੀਂ ਰੋਟੀ ਵਿੱਚ ਛੱਡ ਦਿੱਤੀ ਹੈ । ਹਮ ਫਿਰ ਮੈਂ ।
ਵੈਸੇ ਹੀ ਬੱਚੇ ਆ ਸਭ ਬੋਲਦੇ ਨੇ ।
ਨਹੀਂ ਨਹੀਂ ਇੰਝ ਨਹੀਂ ਮਤਲਬ ਵੈਸੇ ਕਹਿੰਦੇ ਕਹਿੰਦੇ ਮੰਮੀ ਫੋਨ ਪਾ ਲਿਆ ਕਰੋ। ਵੈਸੇ ਮੇਰੇ ਤਾਂ ਬੱਚੇ ਬਹੁਤ ਵਧੀਆ ਨੇ । ਪਰਮਾਤਮਾ ਸਭ ਨੂੰ ਐਵੇਂ ਦੇ ਬੱਚੇ ਦਵੇ ।
ਹਾਂ ਜੀ ਹਾਂ ਜੀ ਵੇਖੇ ਨੇ ਮੈਂ ਤੁਹਾਡੇ ਬੱਚੇ ਤੇ ਬ ਅੱਛੇ ਨੇ।
ਮੈਂ ਫਿਰ ਮਾਂ ਦਾ ਥੋੜ੍ਹਾ ਬਹੁਤਾ ਤਾਂ ਡਰ ਹੋਣਾ ਚਾਹੀਦਾ ਨਾ । ਜੇ ਮਾਂ ਡਾਟੇਗੀ ਨੀ ਤਾਂ ਫਾਇਦਾ ਕੀ ਹੈ। ਡਾਂਟ ਡੂਟ ਦਿੰਦੇ ਹਾਂ। ਮੇਰੀ ਵੱਡੀ ਕੁੜੀ ਐਮ ਕੌਮ ਕਰਦੀ ਹੈ ।ਪਰ ਮੇਰੇ ਕੋਲ ਡਾਂਟ ਪੈਦੀ। ਲੱਗ ਵੀ ਜਾਂਦੀ। ਲੱਗਦੀ ਮੂੰਹ ਤੇ ਨੀ ਆ ਪਿੱਠ ਤੇ ਲੱਗ ਗਈ ਗੋਡੇ ਗੜੇ ਤੇ ਲੱਗ ਗਈ ਹੈ। ਫਿਰ ਕਹੇਗੀ ਮੈਨੂੰ ਦੇਖੋ ਮੰਮੀ ਹੈ। ਦੇਣੀ। ਮੇਰਾ ਵਿਆਹ ਹੋ ਜਾਏਗਾ ਫੇਰ ਵੀ ਤੁਸੀ ਮੈਨੂੰ ਦਾਂਟੋਗੇ ਮੇਰੇ ਲਈ ਤੇ ਤੂੰ ਓਡੀ ਹੋਈ ਛੋਟੀ ਜਿਹੀ । ਬੱਚਾ ਵੱਡਾ ਨ । ਕਿੰਨੀ ਚਿਰਾ ਮੰਮੀ ਢਿੱਲੀ ਹੈ ।
ਹੋਰ ਸਹੀ ਗੱਲ ਹੈ। ਅੱਜ ਕੱਲ੍ਹ ਬੱਚਿਆਂ ਦੇ ਸਮਝਣ ਦਤੇ ਵ ਹੈ। ਹੋਰ ਬੱਚੇ ਆਏ ਸੀ ਟਿਊਸ਼ਨ ।
ਹਾਂਜੀ ਬੱਚੇ ਤਾਂ ਪੜ੍ਹ ਜਾਂਦੇ ਆ ਸਵੇਰੇ ਪੜ੍ਹ ਜਾਂਦੇ ਅੱਜ ਕੱਲ ਛੁੱਟੀਆਂ ਚੱਲਦੀਆਂ ਪਈਆਂ ਨਾ ਇੱਕ ਤਾਂ ਬੱਚਾ ਢਾਈ ਤਿੰਨ ਸਾਲ ਦਾ ਮੇਰੇ ਕੋ ਆਉਂਦਾ ਇੰਨਾ ਕਿਊਟ ਹੈ ਇੰਨਾ ਵਧੀਆ ਉਹਦੀ ਮਾਂ ਨੇ ਉਹਦਾ ਨਾਮ ਕ ਕਹਦਾ ਉਤੋਂ ਉਹਦੀਆਂ ਹਰਕਤਾਂ ਵੀ ਕ੍ਰਿਸ਼ਮ ਹੋਈਆਂ ਕਦੀ ਕੁਛ ਕਰੇਗਾ ਕਦੀ ਕੁਛ ਕਰੇਗਾ ਅੱਜ ਮੈਨੂੰ ਉਹਨੇ ਨਹੀਂ ਤਾਂ ਚਨਾਨਤਾ ਨੀ ਅਜ ਮੈਂਨ ਪਰਫੀਛੇ ਤੱਕ ਸੁਣਾ ਵੀ ਗਿਆ ਉਹਦੀ ਮੰਮੀ ਮੰਮੀ ਉਹਦੇ ਨਾਲ ਵਹਿੰਦੀ ਹੈ ਬੜੀ ਖੁਸ਼ ਹੋਈ ਬੜੀ ਖੁਸ਼ ਹੋਈ
ਜੇ ਕਰਦੇ ਨੇ ਜੀ
ਹਾਂ ਪਹਿਲਾਂ ਤਾਂ ਆਇਆ ਕਹਿੰਦਾ ਮੈਂ ਨੀ ਬੈਠੂਗੀ ਅੱਜ ਮੈਂ ਦੁਧੂ ਪੀਊਂਗਾ ਮੇਰੀ ਸ਼ੀਸ਼ੀ ਲੈ ਕੇ ਆਓ ਮੈਂ ਦੁਧੂ ਪੀਊਂਗਾ ਫੇਰ ਉਹਦੇ ਲਈ ਉਹਦੀ ਮੰਮੀ ਨੇ ਸ਼ੀਸ਼ੀ ਮੰਗਵਾਈ ਦੁੱਧੂ ਪਰ ਫਿਰ ਪੀਤਾ ਵੀ ਨ ਫੇਰ ਉਹ ਮੇਰੀ ਕੁੜੀਆਂ ਨੇ ਜੂਸ ਬਣਾ ਕੇ ਗਲੂਕੋਜ ਬਣਾ ਕੇ ਮੈਂ ਜੂਸ ਪੀਊਂਗਾ ਵਲੀ ਦੀ ਜੂਸ ਪੀ ਰਹੀ ਹੈ ਮੈਂ ਵੀ ਬਹੀ ਦਸ ਲੂੰਗਾ ਫੇਿਰ ਉਹਨੂੰ ਜੂਸ ਦਿੱਤਾ
ਅੱਛਾ ਬਸ ਵਧੀਆ ਬੱਚਿਆਂ ਨਾਲ ਬੱਚੇ ਬਣਨਾ ਪੈਂਦਾ ਜੀ
ਹਾਂਜੀ ਹਾਂ ਫਿਰ ਮੁੇ ਜੂਸ ਬਣਾ ਕਰ ਦਿਖਾ ਰਿਾ ਤ ਸ਼ਟਿੰਗ ਕਰਕੇ ਜ ਕਿੱਧਰ ਰਾਤ ਕਰਕੇ ਉੱਧਰ ਰਾਤ ਕਰਕੇ ਤਰ੍ਹਾਂ ਲੋ ਮੈਪ ਜੂਸ ਸੀ ਉਹ ਲੋਅ ਮੈਮ ਜੂਸ ਸੀੀ ਉਹ
ਹਮ
ਪਰ ਉਸ ਬਾਅ ਪੇ ਲਿਖ ਕਮ ਕਰਤੇ ਹੈ ਮੈਂ ਬੋਲੂੰਗੀ ਅੱਛਾ ਜਈਓ ਕ੍ਰਿਨਾ ਇੱਕ ਚੱਲਲੀ ਲੈ ਕੇ ਆਣਾ ਆਪਣੇ ਪਾਪਾ ਚੱਲਲੀ ਲਾ ਦੇ ਮੁਝੇ ਤ ਕਹਿਤਾ ਕਮਤ ਹੋ ਗਈ ਹੈ ਖ਼ਤਮ ਨੀ ਨਾ ਬੋਲਦਾ ਕਮ ਤੋਂ ਹੋ ਗਈ ਕਮ ਸਵੇਈ
ਅੱਛਾ ਹੋਰ ਫ ਵੱਡੇ ਬੱਚੇ ਵੀ ਆਉਂਦੇ ਨੇ
ਹਾਂ ਵੱਡੇ ਬੱਚੇ ਮਤਲਬ ਕਿ ਅੱਜ ਕੱਲ੍ਹ ਤੇ ਆਪਣੇ ਘਰ ਗਏ ਮਤਲਬ ਕੋਈ ਦਾਦੀ ਘਰ ਗਿਆ ਦਾ ਕੋਈ ਨਾਨੀ ਘਰ ਗਿਆ ਦਾ ਟੈਨਥ ਚ ਪੜਦੇ ਨੇ ਥ ਚ ਸਵ ਫੋਥਕੇ ਆਂਦੇ ਆ ਬੱਚੇ
ਹਾਂਜੀ ਹਾਂਜੀ ਚਲੋ ਵਧੀਆ ਹੈ ਦੋ ਘੰਟੇ ਤੁਹਾਡੇ ਪਾਸ
ਹਾਂ ਹਾਂਜੀ ਹਾਂਜੀ ਹੋਰ ਨੀ ਨਾਲ ਮੇਰਾ ਤਾਂ ਮੈਂਰਾ ਮਨ ਵੀ ਹੈ ਕਿ ਮੈਂ ਬੱਚਿਆਂ ਨੂੰ ਬ ਪੜਾਵਾਂ ਮੇਰਾ ਮਨ ਤਾਂ ਹੈ ਕੋਈ ਬੱਚੇ ਆ ਜਾਣ ਮੈਂ ਉਹਨਾਂ ਨੂੰ ਫੀ ਵੀ ਪੜ੍ਹਾ ਦ ਜਦੋਂੀਸ ਦਿੰਦੇ ਪਏ ਆ ਕੋਈ ਨੀ ਜਿਹੜੇ ਬੱਚੇ ਨਹੀਂ ਦੇ ਸਕਦੇ ਮੇਰੇ ਪੜ੍ਹ ਜਾਣ ਮੇਰੇ ਕੋਲ ਆਉਂਦੇ ਆ ਆਂਡ ਗੁਆਂਡ ਦੇ ਬੱਚੇ ਉਹਨਾਂ ਦੀ ਮੰਮੀ ਨੂੰ ਲਗਦੀ ਹੈ ਨੀ ਮੈਂ ਕਹਿ ਦਿੰਦੀ ਚਲੋ ਜਿਸ ਤਰ੍ਹਾਂ ਬੱਚੇ ਆਉਂਦੇ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਿਠਾ ਕੇ ਕਰੋ ਮੈਂ ਪੜ੍ਹਾ ਦ ਕਰਾਂਗੀ ਮੈਂ ਤੁਹਾਡੇ ਕੋਲ ਪੈਸੇ ਨੀ ਲੈਂਦੀ ਹਾਂਜੀ ਹਾਂਜੀ ਹਾਂਜੀ ਕਿਸੇ ਟਾਈਮ ਤੇ ਆ ਜਾਂਦਾ ਮੁੰਡਾ ਆ ਜਾਂਦਾ ਕੁੜੀਆਂ ਨੀ ਆਉਂਦੀਆਂ ਰ ਕਿਸੇ ਟਾਈਮ ਤੇ ਆਉਂਦਾ ਨੀ
ਅੱਛਾ- ਅੱਛਾ ਹਾਂ ਬਿਲਕੁਲ ਸਹੀ ਗੱਲ ਏ ਮੈਂ ਕਿਹਾ
ਹਾਂ ਦੋ ਤਿੰਨ ਜਣੇ ਪੁੱਛ ਕੇ ਗਏ ਛੁੱਟੀਆਂ ਤੋਂ ਬਾਅਦ ਲੱਗਾਂਗੇ ਕੋਈ ਗੱਲ ਨ ਤੇਡ ਵੀ ਵੀ ਮਰਜ਼ੀ ਛੁੱਟੀਆਂ ਤੋਂ ਬਾਅਦ ਲੱਗਣਾ ਜਾਂ ਕੁਛ ਕਰਨਾ ਤੁਹਾਡੀ ਮਰਜੀ ਠੀਕ ਹੈ ਹੂੰ। ਹੂੰ ਬਸ ਹੋਰ ਕੀ ਕਰਦੇ ਪਏ ਸੀ ਤੁਸੀ
ਅੱਜ ਅਸੀਂ ਬਣਾਇਆ ਸ ਘੀਆ ਬਣਾਇਆ ਸੀ ਬਸ ਥੋੜਾ ਜਿਹਾ
ਹਾਂ
ਭਾਈ ਘੀਆ ਬਣਾਇਆ ਸੀ ਉਹ ਹਾਂ। ਬੱਚਿਆਂ ਨੇ ਬੜੀ ਵਾਲਾ ਘੀਆ ਖੁਸ਼ ਹੋ ਕੇ ਖਾ ਲਿਆ ਹੁਣ ਬੱਚੇ ਭੁੱਖ ਲੱਗੀ ਹੈ ਨਾਲ ਲਿਆ ਆਉਣ ਵੀ ਬਲੇ ਵੀ ਉਹ ਤੇ ਮੈਂ ਕਿਹਾ ਪੁੱਛਦੀ ਹ ਉਸ ਦਿਨ ਮੈਂ ਉਹ ਘਰ ਕੜੀ 'ਚੋ ਸਵਾਦ ਖਾਧੇ ਸੀ ਉਹ ਬਣਾ ਲਾਂ।
ਹਾਂਜੀ -ਹਾਂਜੀ- ਹਾਂਜੀ। ਚੱਲੋ ਜੀ ਹੋਰ ਹੋਰ ਘਰ ਪਰਵਾਰ ਸਭ ਠੀਕ
ਹਾਂ ਸਭ ਵਧੀਆ ਤੁਸੀਂ ਸੁਣਾਓ ਸਭ ਵਧੀਆ
ਹਾਂਜੀ -ਹਾਂਜੀ ਵਧੀਆ ਸਭ ਵਧੀਆ ਸਾਡੇ ਵੀ ਵਧੀਆ ਜੀ।
ਹਾਂਜੀ
ਹੁਣ ਬਾਜ਼ਾਰ ਜਾ ਰਹੇ ਸੀ ਥੋੜੀ ਦੇਰ ਲਈ ਕੋਈ ਸਮਾਨ ਸਮੂਨ ਲੈਣ ਜਾਣਾ ਸੀ ਤੂੰ ਅਸੀ ਨਾ ਦਿੱਤਾ ਹੋਇਆ ਸੀ ਆਪਣੀ ਕਣੀ ਨੂੰ ਉਹ ਕਹਿ ਰਹੇ ਥੋੜਾ ਸਮਾਨ ਰਹਿੰਦਾ ਉਹ ਤੁਸੀਂ ਲਗਵਾਉਣਾ ਤੇ ਲੈ ਵੋ। ਬਸ ਉਹਨਾਂ ਦੇ ਘਰ ਜਾ ਰਹੀ। ਮੈਂ-ਮੈਂ ਕਿਹਾ ਚਲੋ। ਨਾਲੇ ਸਮਾਨ ਦੇ ਆਨੀ ਆ ਨਾਲੇ ਘੁੰਮ ਆਣੇ ਆ।
ਚਲੋ ਠੀਕ ਹੈ। ਤੁਸੀਂ ਚੱਲ ਜਾ ਬਾਜ਼ਾਰ ਮੈਂ ਫੇਰ ਤੁਹਾਨੂੰ ਕਰਾਂਗੀ।
ਚਲੋ ਠੀਕ ਹੈ ਜੀ ਹਾਂ ਸਤਿ ਸ੍ਰੀ ਅਕਾਲ ਜੀ।